ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ, ਹੋਰ ਸੁਣਾਓ, ਠੀਕ ਹੋ?
ਹਾਂਜੀ ਮੈਂ ਵਧੀਆ, ਤੁਸੀ ਦੱਸੋ ਤੁਸੀ ਠੀਕ ਹੋ?
ਹਾਂਜੀ -ਹਾਂਜੀ ਮੈਂ ਵੀ ਬਹੁਤ ਵਧੀਆ, ਹੋਰ ਘਰ ਠੀਕ ਨੇ ਸਭ ਬੱਚੇ, ਵੱਡੇ?
ਹਾਂਜੀ, ਸਭ ਵਧੀਆ।
ਹੋਰ ਕੀ ਕਰ ਰਹੀ ਸੀ ਹੋ ਗਏ ਸੀ ਵੇਹਲੇ?
ਹਾਂ ਬਸ ਕੁੱਝ ਨਹੀਂ, ਵੇਹਲੀ ਹੀ ਸੀ। ਤੁਹਾਡੇ ਬੱਚੇ ਠੀਕ ਨੇ?
ਹਾਂਜੀ ਉਹ ਵੀ ਠੀਕ ਨੇ। ਬਸ ਤੁਹਾਨੂੰ ਪਤਾ ਅੱਜ ਕੱਲ ਛੁੱਟੀਆਂ ਪਈ ਦੀਆਂ। ਤੇ ਪਰੇਸ਼ ਸ਼ਾਨ ਬਹੁਤ ਕਰਦੇ ਨੇ, ਬਥੇਰਾ ਤੰਗ ਕਰਦੇ ਨਿਆਣੇ ਅੱਜ- ਕੱਲ ਨਾ।
ਜੀ ਹਮ ਛੁੱਟੀਆਂ ਹੀ ਏ ਤੰਗ ਤੇ ਕਰਨਾ ਹੀ ਏ।
ਹਮ ਘਰ ਬੈਠੇ ਕੁਛ ਤੇ ਕਰਨ ਕਰਨ ਗਈ ਨਾ ਬਸ ਉਹਨਾਂ ਦਾ ਦੇਖ ਰਹੀ ਸੀ ਮੈਂ ਕੁਛ ਵੀ ਟਾਈਮ ਟੇਬਲ ਕਿਵੇਂ ਬਣਾਵਾਂ ਹਾਂਜੀ ਹਾਂਜੀ ਮੈਂ ਦੇਖ ਰਹੀ ਸੀ ਕਿ ਉਹਨਾਂ ਦੇ ਸਮੇ ਨੂੰ ਕਿਵੇਂ ਮੈਨੇਜ ਕਰਕੇ ਕਰਾਂ ਕਿ ਪੜ੍ਹ ਵੀ ਲੈਣ ਥੋੜਾ ਖੇਡ ਵੀ ਲੈਣ ਤੇ ਬਸ ਇਹੀ ਚ ਕੁਛ ਕਰ ਰਹੀ ਸੀ ਮੈਂ
ਹਾਂ ਬੱਚਿਆਂ ਵਾਸਤੇ ਨਾ ਬਹੁਤ ਇੰਪੋਰਟੈਂਟ ਜਿਨੇ ਚ ਉਹਨਾਂ ਨੂੰ ਖੇਲਣ ਦਾ ਵੀ ਪੂਰਾ ਟਾਈਮ ਮਿਲਣਾ ਚਾਹੀਦਾ ਹੈ ਔਰ ਪੜ੍ਹਨ ਦਾ ਵੀ ਟਾਈਮ ਮਿਲਣਾ ਚਾਹੀਦਾ ਮਤਲਬ ਸ ਬੈਲੈਂਸ ਕਰਕੇ ਚੱਲਣਾ ਚਾਹੀਦੇ ਨਾ
ਹਾਂਜੀ ਹਾਂਜੀ ਉਹੀ ਤੇ ਹੋਰ ਤੁਸੀਂ ਸੁਣਾਓ ਬਸ ਹੁਣ ਬਸ ਮਗਰ ਪਏ ਦੇ ਸੀ ਕਿ ਉਹ ਰੱਖਣਾ ਹੈ ਮੰਮਾ ਕੋਈ ਉਹ ਇੱਕ ਕੁੱਤਾ ਰੱਖ ਲਓ ਜਾਂ ਡੋਗੀ ਰੱਖ ਲੋ ਤੇ ਇੰਝ ਕਰਕੇ ਕਹਿੰਦੇ ਪਏ ਸੀ ਤੇ ਮੈਂ ਕਿਹਾ ਕਿ ਰੱਖੀਏ ਕਿੱਥੇ ਬੱਚਿਆਂ ਨੂੰ ਸਾਂਭਣਾ ਬੜਾ ਔਖਾ ਹੈ ਤੇ ਉਹਨਾਂ ਦੀ ਤੇ ਪੂਰੀ ਦੇਖਭਾਲ ਕਰਨੀ ਪੈਂਦੀ ਹੈ
ਹਾਂਜੀ ਮੇਰੇ ਕੋਲ ਵੀ ਹੈਗਾ ਹੈ ਪਤਾ ਹੈ ਮੈਂ ਵੀ ਬੜੀ ਬੜੇ ਮਨਾ ਕੇ ਆਪਣੀ ਮੰਮੀ ਨੂੰ ਮਨਾ ਕੇ ਬੜਾ ਲਿੱਤਾ ਕਿਉਂਕਿ ਮੈਨੂੰ ਬੜੇ ਪਸੰਦ ਨੇ ਤੇ ਰੱਖਣਾ ਹਨ ਤੇ ਹਾਂ ਬੜੇ ਮੁਸ਼ਕਿਲ ਮਨਾਇਆ ਕਿ ਮੈਨੂੰ ਲੈ ਕੇ ਦੋ ਹ ਪਰ ਇਹਨਾਂ ਦੀ ਨਾਲ ਦੇਖਭਾਲ ਕਰਨਾ ਵੈਸੇ ਬੜਾ ਮੁਸ਼ਕਿਲ ਹੁੰਦਾ ਇੱਕ ਬੱਚ ਬੱਚੇ ਸਮਾਨ ਹੀ ਹੁੰਦਾ ਜਿਵੇਂ ਬੱਚੇ ਨੂੰ ਪਾਲਦੇ ਆ ਨਾ ਪੂਰਾ ਓਵੇ ਹੀ ਉਹਨਾ ਨੂੰ ਪਾਲ ਪਹਿੰਦਾ ਮੈਂ ਤਾਂ ਛੋਟਾ ਜਿਹਾ ਹੀ ਲਿਤਾ ਸੀ ਪੂਰਾ ਛੋਟੇ ਤੋਂ ਤੇ ਹੁਣ ਵੱਡਾ ਕੀਤਾ ਥੋੜਾ ਜਿ ਹੀ ਵੱਡਾ ਹੋਇਆ ਜੇ ਹਜੇ ਜਿਆਦਾ ਮਹੀਨੇ ਨਹੀਂ ਹੋ ਉਹਨੂੰ ਲਿੱਤੇ ਹੋਏ ਮੈਨੂੰ ਉਹਨਾਂ ਦੀ ਨਾ ਹਾਂ ਉਹਨਾਂ ਦੀ ਪੂਰੀ ਉਹਨਾਂ ਦੀ ਪੂਰੀ ਕਟਿੰਗ ਕਰਵਾਉਣੀ ਪੈਂਦੀ ਹੈ ਟਾਈਮ ਟੂ ਟਾਈਮ ਵੈਕਸੀਨ ਕਰਵਾਉਣੀ ਪੈਂਦੀ ਹੈ ਨੇਲਸ ਕਟਾਣੇ ਪੈਂਦੇ ਆ ਔਰ ਉਹਨਾਂ ਨਾ ਪਹਿਲੇ ਤੇ ਅਹ ਜੋ ਉਹਨਾਂ ਦੇ ਪੋਟੀ ਵਗੈਰਾ ਕਰਦੇ ਆ ਨਾ। ਤੇ ਉਹਨਾ ਨੂੰ ਦੇਖੋ ਜੇ ਛੋਟੇ ਜੋ ਛੋਟਾ ਹੁੰਦੇ ਆ ਉਹਨਾਂ ਨੂੰ ਤੇ ਅਸੀਂ ਟ੍ਰੇਨਿੰਗ ਕਰ ਸਕਦੇ ਜੋ ਥੋੜੇ ਜਿਹੇ ਵੱਡੇ ਹੁੰਦੇ ਉਹ ਨੂੰ ਅਸੀਂ ਕਰ ਸਕਦੇ ਤੇ ਜੋ ਛੋਟੇ ਹੁੰਦੇ ਆ ਉਹਨਾਂ ਦੀ ਫਿਰ ਪੋਟੀ ਵੀ ਸਾਫ਼ ਕਰਨੀ ਪੈਂਦੀ ਹੈ।
ਹੂੰ ਹੂੰ ਬੜੀ ਦੇਰ ਬਾਲ ਹੁੰਦੀ ਹੋਈ ਤੇ ਮੈਂ ਸੋਚ ਰਹੀ ਸੀ। ਬੜੀ ਦੇਖਭਾਲ ਕਰਨੀ ਪੈਂਦੀ ਹੈ ਨਾ ਉਹੀ ਹਿਸਾਬ ਹੁੰਦਾ ਜਿਵੇਂ ਬੱਚੇ ਬੱਚੇ ਨੂੰ ਪਾਲਣਾ ਛੋਟੇ ਜਹੇ ਬੱਚੇ ਅੱਛੇ ਮਜ਼ੀ ਪੂਰੀ ਉਹਦੀ ਕੇਅਰ ਕਰਨੀ ਡਾਕਟਰ ਕੋਲ ਜਾਣਾ ਦੇਖਣਾ ਟੈਮ ਤੇ ਵੀ ਦਵਾਈ ਪੁੂਛਦੀ ਨਾ ਫੋਨ ਜੀ ਮੈਨੂੰ ਲਗਦਾ ਵੀ ਸਾਰਾ ਸਾਰਾ ਕੁੱਛ ਕਰਨਾ ਪੈਂਦਾ ਸਾਨੂੰ ਨਾ
ਹਾਂਜੀ ਹਾਂਜੀ ਕੁੱਛ ਕੁਛ ਦੋਗੀ ਤੇ ਹੁੰਦੇ ਆ ਕਿ ਉਹ ਕਾਰ ਕਾਰ ਵੀ ਨਹੀਂ ਨਾ ਸਕਦੇ ਮਤਲਬ ਉਹਨਾਂ ਦਾ ਅਲੱਗ ਹੀ ਹੁੰਦਾ ਹੈ ਸ਼ੈਂਪੂ ਵਗੈਰਾ ਉਹ ਜਾ ਕਿ ਉਦੇ ਡੋਗ ਵਾਲਾ ਜੋ ਸੈਂਟਰ ਹੁੰਦਾ ਉੱਥੇ ਜਾ ਕੇ ਉਹਨਾ ਨੂੰ ਨੁਵਾਉਣਾ ਪੈਂਦਾ ਹੈ। ਕੋਈ ਕੋਈ ਡੋਗ ਦੀ ਬ੍ਰੀਡ ਐਵੇਂ ਦੀ ਹੁੰਦੀ ਐ‌
ਅੱਛਾ ਅੱਛਾ।
ਸਾਰਾ ਦਿਨ ਏ ਸੀ ਚਾਹੀਦਾ ਹੁੰਦਾ ਇੱਕ ਵੋਲਫ ਨਾਮ ਦਾ ਡੋਗੀ ਹੁੰਦਾ ਉਹਨੂੰ ਸਾਰਾ ਦਿਨ ਏ ਸੀ ਚਾਹੀਦਾ ਹੁੰਦਾ ਉਹ ਗਰਮੀ ਚ ਲੈ ਰਹਿ ਨਹੀਂ ਸਕਦਾ।
ਅੱਛਾ ਅੱਛਾ। ਤੁਸੀਂ ਤੁਸੀਂ ਕਿਹੜਾ ਰੱਖਿਆ ਵੈ
ਅਸੀਂ ਤਾਂ ਨੋਰਮਲ ਵਾਲਾ ਹੀ ਰੱਖਿਆ ਦਾ ਜਰਮਨ ਸ਼ੈਫਰਡ ਰੱਖਿਆ ਦਾ ਸੀ।
ਅੱਛਾ ਅੱਛਾ ਹੋ ਵੀ ਬਥੇਰੇ ਹੁੰਦੇ ਨੇ ਹਨਾ ਹਾਂਜੀ ਉਹੀ ਨਾ ਬੰਦਾ ਕਰੇ ਵੀ ਕੀ ਨਾ ਹੁਣ ਬੱਚੇ ਮਗਰ ਪਏ ਤੇ ਹੋਏ ਨੇ ਪਰ ਮੈਂ ਸੋਚ ਰਹੀ ਹਾਂ ਕਿ ਰੱਖਾਂ ਨਾ ਰੱਖਾਂ ਕਿਉਂਕਿ ਦੇਖੋ ਔਖ ਤੇ ਲੱਗਦੀ ਹੈ ਨਾ ਕੋਯਾ ਰੱਖਣ ਚ ਸੰਭਾਲਣ ਚ
ਹਾਂਜੀ ਮੈਂ ਤੇ ਦੇਖੋ ਆਪਣੇ ਉਹਦੇ ਉੱਤੇ ਲਿੱਤਾ ਸੀ। ਮੇਰੀ ਮੰਮੀ ਨੇ ਤੇ ਸਾਫ਼ ਮਨਾ ਕਰਤਾ ਸੀ ਮੈਂ ਐਦਾ ਕੋਈ ਧਿਆਨ ਨਹੀਂ ਰੱਖਾਂਗੀ ਕੋਈ ਮਤਲਬ
ਅੱਛਾ
ਕਰਾਂਗੀ ਮੈਂ ਇਹਨਾਂ ਦੀ ਤੁਸੀਂ ਅ ਤੂੰ ਨਾ ਤੂੰ ਆਪਣੇ ਆਪ ਹੀ ਕਰੀ।
ਅੱਛਾ ਅੱਛਾ ਹਾਂ ਦੇਖੋ ਨਾ ਫਿਰ ਹਾਂ ਪੂਰੀ ਘਾਰ ਦੀ ਕੇਅਰ ਵੀ ਕਰਨੀ ਪਈ ਯਾਂ ਤੇ ਕੋਈ ਬਾਹਰ ਨਾਲ ਬੰਦਾ ਹੈਲਪ ਹੁਲਪ ਕਰਨ ਵਾਲਾ ਹੋਏ ਨਾ ਮਦਦ ਕਾਰਦੇ ਸਾਡੀ ਇਹ ਸਭ ਕੰਮ ਕਰਨ ਚ ਤੇ ਫੇਰ ਤਾਂ ਦੇ ਖੋ ਕੋਈ ਦਿੱਕਤ ਨੀ ਹੈਗੀ। ਫੇਰ ਤੇ ਸਾਂਭੇ ਜਾਂਦੇ ਨੇ ਪਰ ਅਸੀਂ ਹਾਂਜੀ ਹਾਂਜੀ ਜੇ ਸਾਨੂੰ ਕਰਨਾ ਪੈਂਦਾ ਤੇ ਫੇਰ ਤੇ ਔਖ ਦੀ ਹੈ ਨਾ
ਹਾਂਜੀ ਮੈਂ ਵੀ ਸੋਚ ਰਹੀ ਹਾਂ, ਕਿ ਇਹ ਡੋਗ ਵਾਸਤੇ ਨਾ ਕੋਈ ਰੱਖ ਰਖ ਲਵਾਂ। ਖਾਨ ਵਸਤੇ ਵੀ ਰੱਖਦੇ ਹੀ ਹਾਂ, ਪਰ ਮੈਨੂੰ ਨਾ ਕੋਈ ਮਿਲਣੀ ਪਾ ਰਹਾ ਹੇ ਦੇਖੋ ਇੱਥੇ ਤੇ ਮੈਨੂੰ ਹੀ ਨੀ ਲੱਗਦਾ ਕੋਈ ਐਵੇਂ ਕਰਦਾ ਹੋਣਾ ਹੈ।
ਹਾਂਜੀ ਹਾਂਜੀ ਸਾਡੇ ਇੱਥੇ ਤੇ ਔਖਾ ਹੀ ਨਾ। ਅੱਜ ਕੱਲ੍ਹ ਹਰ ਕੋਈ ਆ ਉਹ ਕਰਦਾ ਹੈ ਤੇ ਹੀ ਤਾਂ ਕਰਕੇ।
ਹਾਂ ਫਿਰ ਹੁੰਨ ਡੋਗ ਨੂੰ ਕਿ ਛੱਤ ਤੇ ਜਾ ਕੇ ਕਰ ਰਿਹਾ, ਦੇਖੋ ਛਾਤ ਤੇ ਜਾ ਕੇ ਕਰੇਗਾ ਛਾਤ ਵਿੱਚ ਚੁੱਕਣੀ ਪੈਣੀ ਨੀ ਹੈ ਨਾ
ਹਾਂ ਬਈ ਕਈ ਤੇ ਦੇਖੋ ਨਾ ਸਵੇਰੇ ਸਵੇਰੇ ਉਹਨਾਂ ਨੂੰ ਆਦਤ ਪਾ ਦਿੰਦੇ ਨੇ ਸਵੇਰੇ ਸਵੇਰੇ ਬਾਹਰ ਲੈ ਕੇ ਜਾਣਾ, ਉਥੇ ਹੀ ਉਹ ਫਰੈਸ਼ ਹੋ ਜਾਂਦਾ ਹੈ ਫਿਰ ਏ ਤੇ ਹੋ ਹੀ ਜਾਂਦਾ ਨਾ। ਤੇ ਜਿਵੇਂ ਅਸੀਂ ਦੇਖੋ ਨਾ ਜਿਵੇਂ ਆਦਤ ਪਾਵਾਂਗੇ ਪੈ ਜਾਂਦਾ
ਹਮ ਠੀਕ ਉਹਹੀ ਤੇ ਕਹਿਗੀ ਮੈਂ ਜਿਵੇਂ ਆਦਤ ਪਾਵਾਂਗੀ ਉਹ ਪੈ ਜਾਂਾਂਗੇ ਉ ਚੇ ਮੈਨੂੰ ਆਦਤ ਪਾ ਰਹੀ ਹੈ ਕਿ ਛੱਤ ਤੇ ਜਾ ਕੇ ਕਰ ਤੇੈਨ ਥੋੜ੍ਹਾ ਹੋਏਗਾ ਕਿ ਹਾਂ ਹੁਣ ਕੁਛ ਵੀ ਹੋ ਰਿਹਾ ਮੈਨੂੰ ਤੇ ਮੈਂ ਛਾਤਤੇ ਜਾ ਕੀ ਕਰਨਾ ਦੇਖੋ ਛ ਛ ਤ ਤੇ ਘਾ ਮਤਲਬ ਕਮਰੇ ਚ ਤੇ ਨਹੀਂੀ ਕਰ ਰਿਹਾ ਹਨਾ ਕਮ ਸੇ ਕਮ ਛਤ ਤੇ ਕਰ ਰਿਹਾ ਚਲੋ ਸਹੀ ਹੈ ਕਮਰੇ ਚ ਕਰ ਰਿਹਾ ਉਹ ਜ਼ਿਆਦਾ ਗੰਦਾ ਜਾਏਗਾ
ਹਜੀ ਹ ਉਹੀ ਨਾ ਤੇ ਹੋ ਜਾਂਦਾ ਔਖਾ ਹੀ ਹੁੰਦਾ ਫਿਰ ਨਾ ਕੰਮ ਤੇ ਫੇਿਰ ਮੇਰੇ ਕਦੇ ਬਹੁਤ ਹੀ ਔਖਾ ਬੱਚੇ ਵੀ ਮੇਰੇ ਫੇਿਰ ਛੋਟੇ ਹੈ
ਤੁਹਾਡੇ ਬੱਚੇ ਵੀ ਛੋਟੇ ਆ ਫਿਰ ਤੁਸੀਂ ਤੁਸੀਂ ਮੈਨਜ ਸਭ ਕੁਛ ਕਰ ਸਕਦੇ ਹੋ ਤੇ ਤੇ ਤੁਸੀਂ ਲੈਲੋ
ਨਹੀਂ ਨਹੀਂ ਮੈਂ ਤੇ ਫੇਿਰ ਸੋਚ ਰਹੀ ਆ ਫਿਰ ਥੋੜਾ ਟਾਈਮ ਦੇਖ ਕੇ ਰੁਕ ਕੇ ਲਵਾਂਗੀ
ਹਾਂ ਜਿਵੇਂ ਸਾਡੇ ਬੱਚੇ ਵੱਡੇ ਹੋ ਜਾਣ ਹਾਂ ਤੇ ਫਿਰ ਬੱਚੇ ਵੀ ਧਿਆਨ ਰੱਖ ਲੈਣਗੇ ਵੈੇ ਪਤਾ ਕੁੱਤੇ ਰੱਖਣ ਦੇ ਨਾ ਬਹੁਤ ਸੇਫ ਪਟੀ ਵਗੈਰਾ ਹੁੰਦੀ ਹੈ ਸਾਡੀ ਜਿਵੇਂ ਸਾਡੇ ਘਰ ਚ ਕੋਈ ਅਨਨੋਨ ਪਰਸਨ ਆ ਰਿਹਾ ਹੈ ਸਾਨੂੰ ਇੱਕਦਮ ਪਤਾ ਲੱਗ ਜਾਂਦਾ ਹੈ ਉਹ ਮਤਲਬ ਉਹ ਹੁੰਦਾ ਨਾ ਡੋਗਸ ਨੂੰ ਅ ਭੋਗਦੇ ਆ ਫੇਿਰ ਕੋਈ ਅਨਨੋਨ ਹੈਗਾ ਤੇ ਇਹ ਡੋਗ ਰੱਖਣ ਦੀ ਬਹੁਤ ਸੇਫਟੀ ਰਟੀ ਵੀ ਹੁੰਦੀ ਹੈ
ਹਮ ਹਮ ਹਾਂ ਇਹ ਤੇ ਹੈ ਇਹ ਘਰ ਦੀ ਰਖਵਾਲੀ ਨੂੰ ਕਹਿੰਦੇ ਹੀ ਨੇ ਵਫ਼ਾਦਾਰ ਬਥੇਰਾ ਹੁੰਦਾ ਇਹਨੂੰ ਕਾਰਜ ਰਖਵਾਲੀ ਰੱਖਦੇ ਆ ਕੋਈ ਦੂਜੇ ਜਾਂ ਬੰਦਾ ਵਾੜ ਨਹੀਂੀ ਸਕਦਾ ਘਰ ਦੇ ਅੰਦਰ ਅੱਜ ਕੱਲ ਤੇ ਵੈਸੇ ਹੀ ਕਿਸੇ ਤੇ ਭਰੋਸਾ ਨਹੀਂੀ ਹੈਗਾ
ਹਾਂਜੀ। ਕੋਈ ਕਿਵੇਂ ਦਾ ਹਾਂ, ਹਾਂਜੀ। ਹਾਂਜੀ।ਕੋਈ ਕਿਵੇਂ ਦਾ, ਕਿਵੇਂ ਦਾ ਨਹੀਂ ਔਰ ਡੋਗ ਨੂੰ, ਸਭ ਪਹਿਚਾਣ ਵਿਚ ਆ ਜਾਂਦਾ ਕਿ, ਹਾਂ, ਇਹ ਅਨਨੋਨ ਪਰਸਨ ਏ। ਘਰ ਦੇ ਅੰਦਰ ਨਹੀ ਆਣਾ ਚਾਹੀਦਾ। ਇਹ ਕੁੱਛ ਮਤਲਬ ਉਹ ਕਰ ਰਿਹਾ, ਅੱਚ ਕਰ ਰਹੇ ਇੱਥੇ ਸਹੀ ਨਹੀਂ ਹੈ, ਡੋਗ ਨੂੰ ਸਭ ਪਤਾ ਹੁੰਦਾ ਹੈ।
ਉਹੀ ਹੈ ਨਾ, ਤਾਂ ਕਰਕੇ ਦੇਖੋ ਨਾ ਹਰ ਚੀਜ਼ ਦਾ ਫਾਇਦਾ ਵੀ ਹੈ, ਤੇ ਦੇਖੋ ਨੁਕਸਾਨ ਵੀ ਹੈ, ਅਗਰ ਤੇ ਸਾਨੂੰ ਕਿਸੇ ਦਾ ਚੀਜ਼ ਦਾ ਫਾਇਦਾ ਲੈਣ ਣਾਏ। ਤੇ, ਸਾਨੂੰ ਉਹਦਾ ਪੂਰਾ ਕਰਨਾ ਵੀ ਪਏਗਾ, ਉਹਦਾ ਸਾਰੇ ਕੰਮ ਕਰਨੇ, ਉਹਦੀ ਦੇਖਭਾਲ ਕਰਨੀ ਏ। ਉਹਨੂੰ ਰੱਖਣੈ, ਉਹਦੀ ਖਾਣ-ਪੀਣ ਦਾ ਧਿਆਨ ਰੱਖਣਾ, ਕਿਹੜੇ ਟਾਈਮ ਦਾ ਕੀ ਚਾਹੀਦਾ ਹੈ, ਉਹਦੀ ਉਹਦੀ ਵੀ ਡਾਇਟ ਹੁੰਦੀ ਹੈ ਪ੍ਰੋਪਰ, ਸਾਰਾ ਕੁਛ ਦੇਣਾ ਪੈਂਦਾ ਉਹਨੂੰ ਨਾ ਤੇ, ਇਹ ਚੀਜ਼ ਸਾਨੂੰ ਖੁੱਦ ਨੂੰ ਦੇਖਣੀ ਪੈਂਦੀ ਹੈ, ਨਾ
ਹਾਂਜੀ।ਉਹ ਡੋਗਸ ਦੇ ਮਤਲਬ ਕੋਈ ਕੋਈ ਤੇ, ਆਪਣੇ ਘਰ ਦਾ ਹੀ ਖਵਾ ਦਿੰਦੇ ਆ। ਔਰ ਕੋਈ- ਕੋਈ ਦੀ ਸਪੈਸ਼ਲੀ ਫੂਡ ਵੀ ਆਉਂਦਾ ਐ, ਨਾ। ਤੇ, ਉਹ ਫੇਰ ਉਹ ਸਪੈਸ਼ਲ ਫੂਡ ਹੀ ਖਾਂਦੇ ਆ। ਹ ਅਸੀਂ ਤੇ, ਆਪਣੇ ਡੋਗ ਨੂੰ ਨਾ, ਦੋਨਾਂ ਦੀ ਆਦਤ ਪਾਈ ਦੀ ਏ, ਕਿ ਮਤਲਬ ਉਹ ਅਵੇਲੇਬਲ ਨਹੀਂ ਹੈ, ਤੇ ਅਸੀਂ ਚਲੋ ਘਰ ਦਾਦੀ ਤਾਂਗੀਗੇ
ਹਾਂਜੀ, ਹਾਂਜੀ। ਹਾਂ, ਹੁੰਦਾ ਹੀ ਹੈ, ਹੁਣ ਕਈ ਵਾਰੀ ਨਹੀਂ ਮਿਲ ਕਈ ਵਾਰ ਨਹੀਂ ਮਿਲ ਪਾਉਦਾ ਜਾਂ, ਬਾਜ਼ਾਰ ਨਹੀਂ ਜਾ ਪਾਂਦੇ। ਤੇ, ਬੰਦਾ ਚਲੋ ਘਰ ਜਿ ਉਹ ਚੀਜ਼ ਹੈ, ਬੰਦਾ ਉਹ ਖੁਵਾ ਦਿੰਦਾ ਐ, ਸਾਡੇ ਵੀ ਇੱਥੇ ਰੱਖਿਆ ਦਾ ਕਿਸੇ ਤੇ, ਪੂਰੀ- ਪੂਰੀ ਉਹਦੀ ਦੇਖਭਾਲ ਕਰਦੇ ਨੇ, ਜਿਵੇਂ ਬੱਚਿਆਂ ਵਾਂਗੂ ਉਹਨਾਂ ਨੇ ਰੱਖ ਿਆ ਟਾਈਮ ਤੇਨੂੰ ਡਾਕਟਰ ਤੇ, ਲੈਕੇ ਕੇ ਜਾਣਿ ਉਹ ਨੂੰ ਵੈਕਸੀਨ ਉਹਦੀ ਵੀ, ਵੈਕਸੀਨ ਲੱਗਦੀ ਹੁੰਦੀ ਹੇ। ਅ ਟਾਈਮ ਤੇ ਉਹਨੂੰ ਵੈਕਸੀਨੇਸ਼ਨ ਕਰਾਣਾ।
ਨੇਲਸ ਕੱਟ ਕਰਵਾਣਾ, ਹਾਂਜੀ, ਉਹਦੇ ਨੇ ਉਹਨਾਂ ਦਾ ਨੇਲਸ ਦਾ ਵੀ ਬਹੁਤ ਚੱਕ ਕਰ ਹੁੰਦਾ ਏ। ਕਿ ਨੇਲਸ ਜ਼ਿਆਦਾ ਵੱਡੇ ਨਹੀਂ ਹੋਣੇ ਚਾਹੀਦੇ। ਔਰ ਉਹਨਾਂ ਦੇ ਵਾਲ ਵੀ ਕਟਵਾਣੇ ਪੈਂਦੇ ਆ।
ਨੁਕਸਾਨ ਕਰਦੇ ਹੈ। ਹਮ, ਰੱਖਿਆ ਦਿਆ, ਤੇ ਮੈਂ ਦੇਖਦੀ ਹੁੰਦੀ ਆ ਤੇ ਉਹਨਾਂ ਨੂੰ ਦੇਖ ਕੇ ਹੀ ਨਾ ਮੇਰੇ ਬੱਚੇ ਕਹਿੰਦੇ ਨੇ ਕਿ ਮੰਮਾ ਨੇ ਅਸੀਂ ਵੀ ਰੱਖਣਾ, ਨਹੀਂ ਰੱਖਣਾ ਏ, ਤੇ ਉਹ ਦਿੱਕਤ ਕਰਦਾ, ਪਰ ਮੈਂ ਹਜੇ ਮੰਨਦੀ ਨਹੀਂ ਪਈ। ਤੇ ਪਰ ਮੈਂ ਸੋਚਣੀ ਆਂ ਥੋੜ੍ਹਾ ਦੇਖ ਕੇ ਕਿ ਹਾਂ ਕਿਵੇਂ ਸਮੇ ਨੂੰ ਮੈਨੇਜ ਕਰਾਂਗੀ, ਫਿਰ ਉਹਦੇ ਹਿਸਾਬ ਤੇ ਦੇਖਾਂਗੇ ਕਿ ਲੈ ਕੇ ਆਣਾ ਕਿ ਨਹੀਂ ਲੈ ਕੇ ਆਣਾ।
ਹਾਂਜੀ, ਤੁਸੀਂ ਤੇ ਅੱਜ ਥੋੜਾ ਰੁਕ ਜਾਓ ਕਿਉਂਕਿ ਤੁਹਾਡੀ ਛੋਟੇ ਆ ਬੱਚੇ। ਤੇ ਜਦੋਂ ਵੱਡੇ ਹੋ ਜਾਣ ਥੋੜ੍ਹੇ ਜਹੇ ਜੇ ਵੱਡੇ ਹੋ ਜਾਣ ਮਤਲਬ ਹਾਂ ਕਿ ਉਹਨਾਂ ਨੂੰ ਵੀ ਸਮਝ ਆਣ ਲੱਗ ਜਾਏ ਥੋੜੀ ਬਹੁਤੀ ਹੋਰ ਤੇ ਤੁਸੀਂ ਲੈ ਲਓ, ਕਿਉਂਕਿ ਉਹ ਵੀ ਮੈਂ ਫੇਰ ਉਹ ਵੀ ਸੰਭਾਲੇ ਕਰਨਗੇ ਸਾਰਾ ਭਾਵ ਤੁਹਾਡੇ ਤੇ ਨਹੀਂ ਹੋਏਗਾ।
ਹਾਂ ਇਹ ਤੇ ਗੱਲ ਹੈ ਨਾ। ਸਾਰੇ ਪਰਟ ਸਾਰਾ ਭਾਰ ਆ ਜਾਏਗਾ ਮੇਰੇ ਤੇ, ਫ਼ਿਰ ਮੇਰੇ ਲਈ ਬਹੁਤ ਔਖੀ ਹੋ ਜਾਣੀ ਹੈ। ਕੰਮ ਕਰਨ ਦੀ ਫੇਰ ਉਹਨੂੰ ਵੀ ਸਾਹਮ ਨਾਲ ਬੱਚਿਆਂ ਨੂੰ ਸਕੂਲ ਭੇਜਣਾ ਬਹੁਤ ਔਖਾ ਹੁੰਦਾ ਹੈ ਕੰਮ ਦਾ ਨਾ । ਛੋਟੇ ਬੱਚਿਆਂ ਨੂੰ ਦੇਖਣਾ ਫੇਰ ਉਹਨਾਂ ਨੂੰ, ਉਹਨਾਂ ਦਾ ਕੰਮ ਵੀ ਬਹੁਤ ਔਖਾ। ਔਖਾ ਹੁੰਦਾ ਏ ਤੇ। ਉਹ ਤੁਸੀਂ ਆਣਾ ਕਦੀ, ਹਾਂਜੀ-ਹਾਂਜੀ
ਤਸੰਗ ਹੁੰਦੀ ਹੈ, ਠੀਕ ਹੈ।
ਹਾਂ ਹਾਂ ਮੈਨੂੰ ਇਹ ਦੱਸਣਾ ਜ਼ਰੂਰ ਆ, ਮੈਨੂੰ ਇੱਕ ਦੋ ਦਾ ਦੱਸਣਾ ਨਾ ਕਿ ਜਿਹੜੇ ਇੱਕ ਤਾਂ ਹੁੰਦੇ ਨਾ ਫਰੈਂਡਲੀ ਨੇਚਰ ਹੁੰਦੇ ਨੇ ਵੀ ਜਿਹੜਾ ਇਕਦਮ ਐਥੇ ਰਹਿੰਦੇ ਨੇ। ਉਹ ਉਹੀ ਵਾਲਾ ਹੀ ਚਾਹੀਦਾ ਮੈਨੂੰ ਨਾ, ਉਹੀ ਚਾਹੀਦਾ ਮੈਨੂੰ।
ਅ ਬਹੁਤ ਵਾਈਟ ਕਲਰ ਦਾ ਇੱਕ ਹੁੰਦਾ ਬਹੁਤ ਕਿਊਟ ਹੁੰਦਾ ਹੈ। ਐਕਚੁਲੀ ਓਹਦਾ ਨਾਮ ਮੈਨੂੰ ਯਾਦ ਨਹੀ ਸੀ । ਮੈ ਤੁਆਨੂੰ ਦਸਿਆ ਸਾਂਗੀ ਉਹ ਵਾਲਾ ਲੈਣਾ ਤੁਸੀਂ।
ਜੀ ਹਾਂਜੀ-ਹਾਂਜੀ
ਹਾਂਜੀ ਹਾਂਜੀ ਕੋਈ ਨੀ ਤੁਸੀਂ ਮੈਨੂੰ ਦੱਸਣਾ ਤੇ ਲਗਾਉਣਾ ਚੱਕਰ ਫ਼ਿਰ ਆਨਾ ਕਦੀ ਘਰ ਲਿਆਣਾ ਹਾਂਜੀ-ਹਾਂਜੀ
ਠੀਕ ਠੀਕ ਮੈਂ ਆਵਾਂਗੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ